ਤੇ ਲਗਾਨੇ ਓ ਉਡੀ ਕਦੇ ਕੀ ਖੁੱਲ ਜਾਂਦੈ ਕਦੇ ਕੀ ਖੁੱਲ ਜਾਂਦੈ। ਕੰਨ ਤੇ ਲਗਾਓ ਤੇ ਕਦੀ ਕੀ ਖੁੱਲ ਜਾਂਦੈ ਫੋਨ ਚ ਕਦੀ ਕੀ ਖੁੱਲ ਜਾਂਦੈ।
ਹਾਂ ਤਾਂਈ ਤੇ
ਹਾਂ ਹੋਰ ਬਸ ਤੇਰਾ ਫਟਾਫਟ ਮਿਲ ਜਾਂਦੈ ਇਕ ਓਦਾ ਨੀ ਮਿਲਦਾ। ਇ ਦੋ ਮਤਲਬ ਕੀ ਕਿਸੇ ਹੋਰ ਨੂੰ ਘਰਾਂ ਜਲਦੀ ਮੈਨੂੰ ਮਿਲਦਾ ਈ ਨੀ ਹੈਗਾ ਸਮਝ ਈ ਨੀ ਆਂਦੀ ਜਾਂ ਥੋੜੀ-ਥੋੜ੍ਹੀ ਦੇਰ ਤੋਂ ਥੋੜੀ-ਥੋੜ੍ਹੀ ਦੇ ਬਾਦ ਕਰਨੀਐ ਨਾਲੋਂ ਨਾਲ ਕਰਦੀ ਰੈਂਦੀ ਆ।
ਦੇਰ ਬਾਦ।
ਕਿੰਨੇ ਮਿੰਟ ਬਾਦ ਕਰਨੀ ਐ ਅੱਛਾ ਫੇਰ ਤਾਂ ਈ ਕਰ ਹੁ।
ਹਾਂ ਐ ਮਿਲਦਾ ਹੀ ਨਾਲੋਂ ਨਾਲ।
ਅੱਛਾ।
ਨਾਲੋਂ ਨਾਲ ਨੀ ਮਿਲੇਗਾ।
ਨਾਲੋਂ ਨਾਲ ਨੀ ਮਿਲਦੇ ਨਾ ਹਾਂ ਉਹੀ ਤੇ ਚੱਕਰ ਆ ਹੁ।
ਮੈਂ ਵੀ ਚੋਲ ਬਨਾਣ ਲੱਗਿਆ ਇਨਾਂ ਆਸਤੇ ਨਾ ਜਦੋ ਤੇਰਾ ਫੋਨ ਵਜਦਾ ਪਿਆ। ਨਹਾਂਦੀ ਪਈ ਸੀ ਬੋ ਵਾਲਾ ਪਾਨੀ ਆਨ ਲੱਗ ਗਿਆ।
ਮੈਂ ਕਹਿੰਨੀ ਕਿੰਨਾ ਸਮਾਨ ਮੈਂ ਕਹਿੰਨੀ ਨੌ ਹਜ਼ਾਰ ਦਾ ਸਮਾਨ ਮਾਮੀ ਨੇ ਲੈ ਕੇ ਦਿੱਤਾ ਹੀ ਇਹਨੂੰ। ਜਾਨ ਵਾਸਤੇ ਮੈਂ ਕਿਹਾ ਵੇਖ ਕਹਿੰਦੀ ਹਜੇ ਬ ਇਹ ਜਦੋਂ ਆਂਦਾ ਏ ਨਾ ਤੇ ਇਹਨਾਂ ਦੇ ਬਰਡੇ ਤੇ ਮੈਂ ਇਹਨਾਂ ਨੂੰ ਨਾ ਪਾ ਦਿੰਨੀ ਆਂ। ਪੇਟੀਐਮ ਕਰ ਦਿੰਨੀ ਆ ਮੈਂ ਕਿਹਾ ਵੇਖ ਵੇਖ ਇੰਨਾ ਕਰਦੇ ਮੈਂ ਉਹੀ ਤੇ ਮੈਂ ਕਿਹਾ ਮੈਂ ਸੁਨ ਕੇ ਹੈਰਾਨ ਹੋ ਗਈ ਕਹਿੰਦੀ ਮੈਂ ਤੇ ਕਿਆ ਅਪਨੇ ਘਰ ਵਾਲੇ ਨੂੰ ਦਿਖਾਈ ਸਾਰੀ ਲਿਸਟ ਕੀ ਦੇ ਕੇ ਕੀ। ਮੈਂ ਕਹਿੰਨੀ ਘਿਓ ਕਿਆ ਡਰਾਈ ਫਰੂਟ ਕਿਆ ਮੈਂ ਕਿਹਾ ਇਨਾ ਸਮਾਨ ਭੇਜਿਆ ਸੀ। ਦਸ ਚੱਪਲਾਂ ਚ। ਚੱਪਲਾਂ ਲੱਤੇ ਸ਼ਤੇ ਸਭ ਮਹਿ ਕਿਹਾ ਚੱਪਲ ਤੱਕਨ ਮੈਂ ਕਿਹਾ ਸਾਡੇ ਹੁੰਦਾ ਹੀ ਹੈ ਨਾ ਹਜੇ- ਸਾਡੇ ਤੇ ਫੇਰ ਵੀ ਸੁਨਾ ਲਓ ਚਲ ਬੜੇ ਉਹ ਨੇ- ਤੇ ਪਰ ਇਹ ਚੀਜ ਨਹੀ ਦੇਖੀ ਉਹ ਵੀ ਤੇ ਦੋ ਈ ਨੇ ਨਾ ਤੇ ਅਸੀ ਦੋ ਨੀ ਤੇ ਚਲ ਅਸੀ ਤਿੰਨ ਹੈਗੇ ਹਾਂ-
ਤਿੰਨ ਹੈਗੇ ਆਂ ਵਾਂ ਬਸ ਸਬਦੀ ਅਪਨੀ- ਅਪਨੀ ਉਹ ਏਨਾ- ਇਕ ਫੋਨ- ਫੋਨ ਚਲਾ ਚਦਾ ਹੇ ਏ ਤੇ ਹੈ- ਹ
ਮੈ ਤੇ ਹੈਰਾਨ ਈ ਹੋਗੀ ਸੁਨ ਕੇ ਗੱਲਾਂ ਹੀ ਹੂੰ - ਮੈ ਢੇਰ ਕੱਪੜੇ ਦਾ ਤੈਆ ਕੀਤਾ ਈ- ਸ਼ੁਕਰ ਹੈ ਹੋਏ ਨੇ ਢੇਰ ਕਪੜਿਆਂ ਦਾ ਤੈਅ- ਨਹੀ ਮੇਰਾ ਵੀ ਹੋ ਗਿਆ ਸਾਰਾ ਮੈ-
ਹਾਂ ਕੰਮ ਸਾਰਾ ਹੋ ਗਿਆ ਮੈ ਰੋਟੀ ਦਾ ਕਰਨ ਲੱਗੀ ਆ-
ਹੂੰ -
ਹੁਨ ਰੋਟੀ ਦਾ ਕਰਾਂਗੇ ਹੁਣੇ ਦੀ ਬਣਾਕੇ ਰਖ ਸਡਾਂਗੇ ਖਾਣੀ ਹੋਏ- ਖਾ ਲੇਗਾ ਨਹੀ ਖਾਨੀ ਹੋਏਗੀ ਤੇ ਨਾ ਸਹੀ- ਜਿਨੀ ਹੋ ਗਈ ਹੋ ਗਈ ਮੇਰੇ ਕੋ ਨੀ ਟੈਨਸ਼ਨ ਲਿਤੀ ਜਾ-
ਉਹ ਕਹਿੰਦੀ ਤੇ ਪਈ ਸੀ ਕਿ ਅਹ ਕੋਈ- ਛੋਟੀਆਂ ਦੇ ਕੱਪੜਿਆਂ ਦੇ ਪੈਹੇ ਪਤਾ ਨਹੀ ਦਸਦੀ ਵੀ ਸੀ ਹੁਨੇ ਮੈਨੂੰ-
ਅੱਛਾ-
ਦੀਦੀ -ਦੀਦੀ-
ਕੇਹੜੇ ਪੈਹੇ-
ਕਹਿੰਦੀ- ਕਹਿੰਦੀ ਹਜੇ ਰੁੱਕ ਜਾ ਦੇਖਨੀ ਆ ਕਿ ਪਤਾ- ਹੈ ਮਿਲਦੇ ਨਹੀ ਮਿਲਦੇ ਗੱਲ ਹੋਈ ਹੋਨੀ ਆ ਛੁੱਟੀਆਂ ਦੀ-
ਮੇਰੇ ਨਾਲ-
ਨਹੀ ਮੈ ਕਹਿ ਰਹੀ ਆ ੳਹ ਕਹਿੰਦੀ ਪਈ ਸੀ ਦੀਦੀ ਕਿ ਮੰਮ- ਹਾਂ ਹਾਂ ਕਿ ਛੁੱਟੀਆਂ ਦਾ- ਹਾਂ ਛੁੱਟੀਆਂ ਦੇ ਭੇਜੇ ਹੋਨੇ ਯਾ ਪਤਾ ਨੀ ਏਦਾਂ ਕੁਛ ਕਹਿੰਦੀ ਵੀ-ਸੀ।
ਭੇਜੇ ਨੇ-
ਕਹਿੰਦੀ ਪਈ ਏ ਮੈਨ ਤੇ ਕਹਿੰਦੀ ਹਜੇ ਰੁੱਕ ਜਾ ਆਨ ਦੇ ਫੇਰ ਪਤਾ ਲਗੇਗਾ ਹੀ-
ਅੱਛਾ-
ਹਾਂ।
ਹਾਂ।
ਮੈ ਕਿਹਾ ਚਲੋ ਪਤਾ ਲੱਗ ਜਾਏਗਾ ਨਹੀਂ ਤੇ-
ਹੂੰ ਪੈਸੇ ਭੇਜੇ ਹੋਣੇ ਨੇ-
ਹੂੰ ਅਸੀਂ ਨੀ ਤੂੰ ਓਦਾ ਮੈ ਗੱਲ-
ਵੈਸੇ ਮੈ ਇੱਕ ਗੱਲ ਮੈਨੂੰ- ਮੈਨੂੰ ਵੀ ਪਰਤੂੰ ਕੀ ਕਹਿਣਾ ਚਾਹ ਰਹੀ ਆ ਮੇਰੇ ਮਨ 'ਚ ਆਈ- ਅਸੀਂ ਐ ਨੀ ਕਹਿੰਦੇ- ਤੂੰ ਮੈ ਨੀ ਕਹਿਦੀ ਮੈ ਸਗੋਂ ਮੈਨੂੰ ਵੀ ਸਭ ਕੁਛ ਮਿਲ ਜਾਦਾ- ਤੂੰ ਪਿੱਛੇ ਰਹਿਦੀ ਹੈ।
ਹਾਂ ਉਹੀ ਨਾ-
ਮੈਨੂੰ ਪਤਾ ਚੀਜ ਮੈ ਉਹਦੀ ਵੀ ਸੋਚ ਰਹੀ ਸੀ।
ਹੂੰ,,,
ਤੇਰਾ ਲੈਣਾ ਘੱਟ ਹੀ-
ਹੂੰ,,,
ਅੱਜ ਮੈ ਨੀ ਕਹਿਦੀ ਮੈਨੂੰ ਵੀ ਸਭ ਕੁਛ ਮਿਲਦਾ- ਜਾਦਾ ਉਹਨੂੰ ਮੇਰੇ ਤੋ ਜਿਆਦਾ ਮਿਲਦਾ- ਦੀਦੀ ਨੂੰ ਉਹਨੂੰ ਮੇਰੇ ਤੋ ਜਿਆਦਾ- ਹੁਣੇ ਜੋੜਾ ਪਤਾ ਕਿਨਾ ਮਹਿਗਾ ਆਇਆ ਹੋਣਾ-
ਬਤਾਈਏ ਮੈ ਅੱਗੇ ਕਿਹਾ ਸੀ ਹੂੰ - ਨਹੀਂ ਮੈ ਗੱਲ ਕਰਦੇ ਨਹੀਂ ਮੈ ਗੱਲ ਕਰਦੇ ਇਸ ਵਾਰ-
ਆਪਣੇ ਪੁੱਤਰ ਨੂੰ ਕਿਹਾ ਸੀ ਕੱਲ ਉਹਨੂੰ- ਕਹਿੰਦਾ ਤੁਸੀਂ ਕੀ ਦਿੱਤਾ ਮੈਂ ਕਿਹਾ ਮੈਂ ਤਾਂ ਦੋ ਸੋ ਰੁਪਇਆ ਦਿੱਤਾ। ਕਹਿੰਦਾ ਆਏ ਹਾਏ ਮੰਮੀ ਮੈਂ ਕੇ ਚੀਨੂ। ਤੂੰ ਚੁੱਪ ਘਰ ਕਰ ਜਾ ਸਾਨੂੰ ਆਪਣੇ ਸਾਨੂੰ ਤੇ ਪਤਾ ਆਪਣੇ ਪੱਤਾ ਤੇ ਆਪਣੇ ਘਰ ਦੇ। ਥੋੜੀ ਨਾ ਅਸੀਂ ਹੁਣ ਆਪਣਾ ਵੀ ਤੇ ਦੇਖਣਾ ਨਾ ਮੈਂ ਤੇ ਆਪਣੀ ਚਾਦਰ ਵੇਖ ਕੇ ਪੈਰ। ਪਸਾਰਾਂਗੇ ਨਾ ਮੈਂ ਤੇ ਉਹਨੂੰ ਕਿਹਾ ਸੀਗਾ ਉਹਨੂੰ ਠੀਕ ਹੈ ਨਾ ਹੈ ਅਸੀਂ ਇਨਾ ਦਾ ਓ ਹਿਸਾਬ ਵੀ, ਇਹਨਾਂ ਦਾ ਦੋਨਾਂ ਪਿਓ ਪੁੱਤਰਾਂ ਦਾ ਲੋਕਾਂ ਨੂੰ ਵੰਡਣੇ ਨੇ।
ਹੂੰ।
ਉਹ ਹਿਸਾਬ ਵੇ ਅਗੇਨੇ ਇੰਨੇ ਉਥੋਂ ਦੀ ਫੋਨ ਕੀਤਾ। ਚੀਮਰ ਆਉਣੀ ਉੱਥੇ ਤੇ ਉੱਥੇ ਐਨੀ ਉੱਥੋਂ ਦੀ ਕਹਿੰਦਾ ਮੇਰੇ ਨਾ ਦੋਸ। ਨੂੰ ਇੰਨੇ ਪੈਸੇ ਪਾ ਦੋ ਹੈ ਉਹ ਜਿਹੜਾ ਹੈ। ਸਾਡੇ ਮਹੱਲੇ ਚੋਂ ਪਤਾ ਹੀ ਨਾ ਧੱਦਾ ਜਿਹਾ।
ਮੈਨੂੰ ਨੀ ਪਤਾ ਕਿਹੜਾ ਧੰਦਾ ਜਿਹਾ।
ਸਮਝ ਆ।
ਅੱਛਾ ਅੱਛਾ ਅੱਛਾ ਠੀਕ ਹੈ ਆਹੋ ਫਿਲ ਅੱਛਾ।
ਉਹੀ ਤੇ ਕਿਹਾ ਹਾਂ ਉਹਨੇ ਅਹ ਰਾਸ਼ਨ ਮੰਗਵਾਇਆ। ਅਸੀਂ।
ਅੱਛਾ।
ਐਨੇ ਮੇਰੇ ਆਦਮੀਆਂ ਰਾਸ਼ਨ ਮੰਗਵਾਇਆ ਕੈਨੀ ਕਿਹਾ ਚੱਲ। ਕੋਈ ਨੀ ਤੂੰ ਆਪਣਾ ਵੀ ਲੈ ਆਈ। ਹੈ ਆਪਣੇ ਰਾਸ਼ਨ ਦੇ ਪੈਸੇ ਦੇ ਕੇ ਹੀ ਨਹੀਂ ਆਇਆ ਇਹਨੂੰ ਭਰਨੇ ਤੇ ਹੈਗੇ। ਪੰਦਰਾਂ ਸੌ ਰੁਪਇਆ ਮੈਂ ਕਿਹਾ ਮੈਂ ਤੂੰ ਪਿਓ ਜੋ ਬੰਨਿਆ ਦਾ ਬੰਦ ਫਿਰ ਪਿਓ ਮੈਂ ਕਿਹਾ ਆਪ ਤੇ ਅਸੀਂ ਭੁੱਖ ਨੰਗੇ ਸਾਡੇ ਘਰ ਇੰਨੇ ਹੋਏ। ਪਈਏ।
ਹੂੰ-ਹੂੰ।
ਪੈਸ-ਪੈਸਿਆਂ, ਤੋਂ ਹੋਈ ਪਏਆਂ ਹਾ। ਤੇ ਤੁਸੀਂ, ਲੋਕਾਂ ਨੂੰ ਹੀ ਭਰਦੇ ਪਏ ਹੋ।
ਬਾਕੀ ਨਹੀਂ, ਹੁਣ ਦੇਖਾਂਗੀ ਨਾ ਮੈਂ ਹੁਣ ਵੈਸੇ ਦੇਖਾਂਗੀ, ਇਸ ਸ ਵਾਰ ਮੈਂ ਨੀ ਚੁੱਪ ਰਹਾਂਗੀ, ਮੈਂ ਸੱਚੀ ਕਹਿ ਰਹੀ ਹਾਂ।
ਕਹਿ ਦੇ ਗੀ, ਪਾਗਲੇ ਮੈਂ ਨਹੀਂ ਕਰਦੇ, ਮੰਨ ਕੇ ਲੋਰ।
ਕਹਾਂਗੀ ਕਿ ਮੰਮੀ, ਜਿਹਦੀ ਮਰਜ਼ੀ ਸੋ ਮੈਨੂੰ ਲੈਣ ਦਾ ਨਹੀਂ ਹੁੰਦਾ, ਲੇਕਿਨ ਮੈਨੂੰ ਫੀਲ ਬੜਾ ਹੁੰਦਾ।
ਹੁੰਦੇ ਹੈ।
ਕਿ ਮੈਂ ਏਦਾਂ ਹੀ ਰਹਿ ਗਈ ਹਾ, ਮੈਂ ਨੀ ਕਹਿੰਦੀ, ਮੈਂ ਏਨੀ ਗੱਲ ਕਰਾਂਗੀ। ਕਿ ਉਹ ਮੇਰਾ ਰੱਬ ਜਾਣਦਾ ਏ, ਮੈਨੂੰ ਐਸਾ ਕੁੱਛ ਨੀ ਹੈ ਮੈਂ ਕਦੀ ਹਜੇ ਧਿਆਨ ਵੀ ਨਹੀਂ ਦਿੰਦੀ, ਲੇਕਿਨੈਂ ਬੜਾ ਫੀਲ-ਮਹਿਸੂਸ ਬੜਾ ਹੁੰਦਾ।
ਹਾਂ।
ਮੈਂ ਤੇ ਕਹਿ ਦਾਂਗੀ। ਹੂੰ, ਮੈਂ ਕਹਾਂਗੀ ਜੇ ਕਰਦੇਓ, ਬਰਾਬਰ ਦਾ ਹੀ ਕਰਿਆ ਕਰੋ। ਭਾਵੇਂ ਕੋਈ ਦੂਰ ਹੈ, ਤੇ ਭਾਵੇਂ ਕੋਈ ਨੇੜੇ ਹੈ। ਇੱਕ ਵਾਰੀ ਮੈਂ ਗੱਲ ਕਹਿਣੀ ਜ਼ਰੂਰ, ਭਾਵੇਂ ਜਿਸ ਤਰ੍ਹਾਂ ਮਰਜ਼ੀ ਕਹਿ ਦੇਵਾਂ। ਕਹਾਂਗੇ ਜ਼ਰੂਰ, ਅਗਰ ਇਸ ਵਾਰ ਹੋ ਗਿਆ ਨਾ ਐਸਾ ਕੁੱਛ
ਹੂੰ।
ਮੰਮੀ, ਮੈਂ ਹੀ ਮਾੜੀ ਰਹਿ ਜਾਂਦੀ ਹਾਂ।
ਤੇ ਫੇਰ ਇਨਾ ਕਿਸੇ ਨੇ ਗੱਲ ਕੀਤੀ ਹੋਨੀ ਹੈ, ਤੇ ਤਾਂ ਹੀ ਅਗਲੀ ਨੂੰ ਪਤਾ।
ਇਹਨੇ ਗੱਲ ਕੀਤੀ ਨਾ, ਤਾਂਹੀ ਤੇ ਕਹਿੰਦੀ ਪਈ ਕਹਿੰਦੀ ਹਜੀੇ ਚੁੱਪ ਰਿਹਾ, ਚੁੱਪ ਰਿਹਾ, ਹਜੇ ਨਾ ਗੱਲ ਕਰੀ, ਮੈਂ ਹਜੇ ਦੇਖ ਆਉਂਦੇ ਨੇ ਨਾ ਅਸੀੇ ਦੱਸਾਂਗੇ, ਤੂੰ ਨਾ ਕਰੀ ਅਜੇ ਗੱਲ, ਤੂੰ ਵੀ ਨਾ ਕਰੀ ਹੈ। ਨਈ ਕਰਦੀ।
ਮੈਂ ਨ ਕਰਦੀ। ਮੈਨੂੰ ਪਤਾ ਹੈ ਤੂੰ ਕੀ ਕਹਿਣਾ ਮੈਨੂੰ, ਮੈਂ ਸੋਚ ਰਿਆਂ ਚੀਜ਼। ਤੇਰੇ ਬਾਰੇ, ਸੋਚੀ ਸੀ ਮੈਂ ਚੀਜ਼।
ਹੰ।
ਮੈਂ ਕਿਹਾ, ਉਹ ਘਾਟੇ ਦੇ ਵਿਚ ਰਹਿ ਜਾਂਦੀਏ।
ਹਮ।
ਮੈਂ ਸੈਕਿੰਡ ਤੇ ਆ, ਉਹ ਫਸਟ ਨੰਬਰ ਤੇ ਆ।
ਫਸਟ ਵੀ ਤੇ ਫਸਟ ਹੀ ਹੈ ਤੇ ਉਹਨੂੰ ਪਾਖੰਡ, ਉਹੀ ਗੱਲ ਹੋ ਗਈ ਆ।
ਹਾਂ ਪਤਾ ਐ, ਤੇਰੇ ਤੁੱਕਾ ਹੀ ਨੇ ਕੁਛ, ਹਾਂ।
ਚਾਹੀਦਾ ਮੈਂ ਕਹਿੰਦੀ ਹਾਂ, ਕਿੰਨੀਆਂ ਚੀਜ਼ਾਂ ਲਿਆ ਕੇ ਦਿੰਦੀ ਪਯੀਆਂ ਆਪਣੀ ਉਹਨੂੰ, ਕੁੜੀ ਨੂੰ ਛੋਟੀ ਨੂੰ, ਕਹਿੰਦੀ ਨਾ-ਨਾ ਉਹਨੂੰ ਵੀ ਆਪਣੀ ਉਹਨੂੰ, ਦੋਤਰੀ ਨੂੰ-
ਦੋਤਰੀ ਨੂੰ ਵੀ ਤੇ ਧੀ ਨੂੰ ਵੀ, ਕਹਿੰਦੀ ਹੈ ਜਿਹੜਾ ਮੇਰਾ ਕੰਮ ਕਰਾਣਾ ਹੁੰਦਾ ਨਾ ਮੰਮੀ ਨੇ, ਸਾਰਾ ਇੱਥੋਂ ਦੀ ਕਰਾ ਕੇ ਦਿੰਦੀ ਆ।
ਹਮ।
ਹਾਂ, ਉਹ ਕਹਿੰਦੀਏ। ਕਹਿੰਦੇ, ਸਾਨੂੰ ਲੋੜ ਹੀ ਨੀ ਪੈਂਦੀ।
ਲੋੜ ਹੀਨੀ
ਹਾਂ ਕਹਿੰਦੀ, ਸਾਰਾ ਕੰਮ ਕਰਾ ਕੇ ਦਿੰਦੀਏ।
ਅਗਲਿਆਂ ਨੇ ਬੜਾ ਉਹ ਕੀਤਾ ਹੋਇਆ। ਸਾਡੇ ਨੂੰ ਤੇ ਏਦਾਂ ਕਰਤਾ, ਜਿਵੇਂ ਕਿ ਮਤਲਬ ਕਿ ਹੁਣ ਕੀ ਕਵਾਂ ਮੈਂ?
ਪਰਸੋ ਕਹਿੰਦੀ ਵਾਪਸ ਜਾਣਾ ਮੈਂ
ਜਾਣ ਦੇ ਅਗਲੀ ਨੁੰ, ਦਿਲ ਈ ਇੰਨਾ ਲੱਗਿਆ ਪਿਆ।
ਦਿਲ ਹੋਏ, ਦਿਲ ਹੀ ਨੀ ਕਰਦਾ ਪਿਆ ਜਾਣ
ਹਾਂ, ਉਹੀ ਤੇ।
ਦੇਖ, ਭਰਜਾਈਆਂ ਨਾਲ ਹੁੰਦਾ ਏ, ਭਰਜਾਈਆਂ ਨੀ ਨਾ ਇਹਦਾ ਦੇ ਤੇ ਮਾਂ, ਮਾਂ ਨੂੰ ਤੇ ਧੀਆਂ ਹੀ ਨਜ਼ਰ ਆਉਂਦੀਆਂ ਪਈਆਂ।
ਹੂੰ ਨਹੀਂ, ਜਿਹੜੇ ਕਰੇਂਗੇ ਤੇ ਉਹ ਕਰਦੇ ਹੀ ਕਰਦੇ ਨੇ।
ਹਾਂ।
ਰਹਿਣ ਦੇ, ਸਾਡੇ ਸ਼ੁਰੂ ਤੋਂ ਹੀ ਤੈਨੂੰ ਪਤਾ ਹੀ ਏ।
ਵਾਹਿਗੁਰੂ, ਉਹ ਤੇ ਪਤਾ।
ਮੈਨੂੰ ਨਾ ਮਹਿਸੂਸ ਹੁੰਦਾ, ਮੈਨੂੰ ਲੈਂਨ ਦਾ ਨੀ ਹੁੰਦਾ। ਲੈਣ ਦਾ ਨੀ ਹੁੰਦਾ, ਲੈਣ ਦਾ ਨੀ ਹੈ ਮੈਨੂੰ ਇਹ ਹੁੰਦਾ
ਇੱਕ ਮਹਿਸੂਸ ਹੁੰਦਾ ਵੇ ਚੀਜ਼ ਹਾਂ, ਮੈਨੂੰ ਪਤਾ। ਲੈਣ ਦਾ ਭੁੱਖਾ ਨਹੀਂ ਹੁੰਦਾ, ਮੈਂ ਸਮਝ ਗਿਆ ਤੇਰੀ ਗੱਲ।
ਭਈਆ ਇੱਕ, ਉਹ ਦੇਖ ਦੇਖੋ, ਭਾਵੇਂ ਕੋਈ ਜਿੰਨੇ ਮਰਜ਼ੀ ਰਾਜਿਆਂ ਦੇ ਘਰ ਕੋਈ ਗਿਆ ਹੋਵੇ।
ਹੂੰ ਹੂੰ
ਪਰ, ਇੱਕ ਹੁੰਦੀ ਆ ਆਸ ਬੰਦੇ ਨੂੰ ਜ਼ਰੂਰ ਹੁੰਦੀ ਆ। ਇਹ ਤੂੰ ਰਹਿਣ ਦੇ, ਹੁਣ ਭਾਵੇ ਜਿੰਨਾ ਮਰਜ਼ੀ ਕਿਸੇ ਕੋਲ ਪੈਸਾ ਏ। ਪੇਕੇਆ ਤੋਂ ਫਿਰ ਆਸ ਹੁੰਦੀ ਆ ਬੰਦੇ ਨੂੰ। ਹੁੰਦੀ ਏ, ਜ਼ਰੂਰ ਹੁੰਦੀ ਏ ਮੰਨਣ ਵਾਲੀ ਗੱਲਾਂ ਨੇ। ਇਹ, ਉਹ ਨਹੀਂ ਹੈਗੀ।
ਖਾ ਲੀ ਰੋਟੀ ਸਾਰਿਆਂ ਨੇ?
ਹੋਰ, ਉਹ ਤੇ ਟਿਊਸ਼ਨ ਉੱਡੇ ਪਏ ਨੇ ਤਾਂਹੀ ਤੇ ਮੈਂ ਕਿਹਾ ਕਰ ਲਾ ਫਟਾਫਟ।
ਅੱਛਾ।
ਕੱਪੜੇ ਵੀ ਤੈਅ ਕਰ ਲਏ ਨ। ਆ ਜੇਂਗੇ ਪਰ ਉਹ ਲੱਗੇ ਰਹਿੰਗੇ ਆਪਣੇ ਫੋਨਾਂ ਦੇ ਵਿੱਚ ਲੱਗਿਆ ਰਹਿਣਾ ਉਹਨਾਂ ਨੇ। ਕਰਨਾ ਕੀ ਹੈ ਆਪਣੇ ਆਪਣੇ ਬਹਿ ਜਾਏਗੇ ਲੈ ਕੇ ਠੀਕ ਕਰਨ ਜੇ
ਅੱਛਾ ਹਾਂ।
ਮੈਂ ਕਿਹਾ ਦੁਪਹਿਰੇ ਜਿੰਨਾ ਜਿੰਨਾ ਕੰਮ ਹੋ ਸਕਦਾ ਨਾ ਪੰਜ ਪੰਜ ਮਿੰਟ ਬਾਅਦ ਮੈਂ ਤੇ ਕਰਕੇ
ਹਾਂ ਮੈਂ ਨੀ ਲੈਨੀ ਟੈਨਸ਼ਨ ਇਦੀ ਹੋ ਗਿਆ ਤੇ ਹੋ ਗਿਆ ਨਈ ਤੇ ਨਾ ਸਈ
ਹੂੰ ਹੂੰ ਕਰਕੇ ਦੇਖੀਏ ਤੇ ਸਹੀ ਨਾ ਇੱਕ ਵਾਰੀ ਪੂਰਾ ਕਰਕੇ ਫੇਰ ਅਗਲਾ ਕੀ ਮਿਲਦਾ। ਕੀ ਆਦਾ ਉਸ ਤੋਂ ਬਾਅਦ ਹੂੰ
ਠੀਕ ਹੈ ਜੋ ਕਰਨਾ ਮਿਲ ਜਾ ਨਾ ਮੇਰੇ ਕੋੋ ਨੀ ਇਨੀਆਂ ਹੁੰਦੀਆਂ ਟੈਂਸ਼ਨ।
ਸੋਲਾਂ ਤੇ ਪਹੁੰਚ ਵੀ ਗਈ ਤੇ
ਉਹਦਾ ਵੇਮ ਸੀ ਉਹਦਾ ਮੈਸੇਜ ਦੇਖਿਆ ਈ ਉਰਾ ਕੁਛ ਹੋਣ ਲੱਗ ਗਿਆ ਈ
ਕਿਦਾ
ਤੁਆਡਾ ਮੈਸੇਜ ਵੇਖ ਕੇ ਹਾਲੇ ਓਨੂੰ ਕਰਨੀ ਆ ਨ
ਅੱਛਾ।
ਹਾਂ, ਹੁਨ ਤੇ ਫੋਨ ਤੇ ਕੋਈ ਮੈਸੇਜ ਕਰਦੈ, ਕੁਛ ਹੋਨ ਲੱਗ ਜਾਂਦੇ ਵੇਖ ਕੇ।
ਕਿਦਾ ਮੈਸੇਜ
ਓ ਜੇੜੀ ਆਈ ਦੀ ਸੀ ਦੀਦੀ, ਓਥੋਂ ਦੀ। ਮੰਮੀ ਦੇ ਘਰ ਦੇ ਕੋਲ
ਅੱਛਾ-ਅੱਛਾ ਓਦਾ ਅੱਛਾ-ਅੱਛਾ, ਅੱਛਾ-ਅੱਛਾ, ਓਦਾ ਮੈਸਜ
ਹਾਂ।
ਹੁੰ, ਓਦੇ ਹੁਣ ਆਪ ਤੇ ਮਾਮੀ ਰੋਟੀ ਤੇ ਬਿਜ਼ੀ ਹੋ ਗਈ ਸੀ ਹੁਣ, ਫਿਰ ਮੈਂ ਕੇਯਾ ਚਲ ਮੈਂ ਬੈਠ ਹੁਨ ਠਹਿਰ ਕੇ ਕਰਾਂਗੀ।
ਅੱਛਾ।
ਕੈਂਦੀ ਰੋਟੀ ਦਾ ਟਾਈਮ ਹੋ ਗਿਆ ਨਾ ਹੁਣ ਰੋਟੀ ਮੈਂ ਕੇਯਾ ਕੋਈ ਨੀ ਤੁਸੀਂ ਹੋਜੋ ਤੇ ਫੇਰ ਮੈਂ ਠਹਿਰ ਕੇ ਕਰਾਂਗੀ। ਕੈਂਦੇ ਕੋਈ ਨੀ।
ਅੱਛਾ, ਦੋ ਓਈਂ ਮੇਰੀ ਦੋ ਹੋ ਗਈਆਂ ਨਾ।
ਹੁੰ, ਓਦੀ ਵੀ ਹੋਈਆਂ ਨੇ। ਨਈਂ ਐਦੀ ਜਿੱਦਾਂ ਤੈਨੂੰ ਫੋਨ ਮੈਸੇਜ ਆਇਆ ਓਦੀ ਵੀ ਹੋ ਗਿਆ ਨੇ ਕੈਂਦੀ ਦੋ ਹੋਈ ਆ, ਮੇਰੀ ਵੀ ਏਦਾਂ ਹੋ ਗਈਆਂ ਨੇ ਦੋ। ਖਰਾਬ।
ਤੇਰੀ ਵੀ ਦੋ ਹੋਈਐ?
ਮੇਰੀ ਵੀ ਤੇ ਦੋ ਈ ਹੋਈਆਂ ਨੇ, ਹਾਂ।
ਓ ਫੇਰ ਨੈਟਵਰਕ ਨਈਂ ਕਈ ਵਾਰੀ ਮਿਲਦਾ ਓ ਕਰੋ ਹੁਨ ਓ ਬੈਠੀ ਸੀ, ਕੈਂਦੀ ਕਰੋ। ਮੈਂ ਕੀਤਾ ਓਦਾ ਨੈਟਵਰਕ ਨਈਂ ਮਿਲਦਾ, ਮੈਂ ਫਿਰ ਡਰ ਗਈ ਮੈਂ ਕੇਯਾ ਕਿਤੇ ਫੇਰ ਖਾਲੀ ਨਾ ਚਲੀ ਜਾਏ।
ਹਾਂ।
ਤੇ ਮੈਂ ਤਾਂ ਕਾਰਕੇ ਓਨੂੰ ਮੈਂ ਦੁਬਾਰਾ ਕੀਤਾ ਹੀ ਨਈਂ ਫੇਰ ਮੈਂ ਤੇਰਾ ਮਿਲਾਇਆ ਤੇਰਾ ਮਿਲ ਗਿਆ ਪਤਾ ਨੀ ਐ ਕਯੋ ਦਿੱਕਤ ਆਰੀ ਵਿੱਚ।
ਕਈਆਂ ਦਾ ਮਿਲ ਜਾਂਦਾ, ਕਈਆਂ ਦਾ ਨਈਂ ਮਿਲਦਾ।
ਹਾਂ।
ਹੁੰ।
ਏਥੇ ਰੋਟੀਆਂ ਦੇ ਟਾਈਮ ਤੇ ਐ ਟਾਈਮ ਤੇ ਫੇਰੇ ਮਾਰਨੇ ਸ਼ੁਰੂ ਕਰ ਦੇਗਾ ਸੋਹਰਾ।
ਪੁਖ ਲੱਗੀ ਹੋਣੀ ਸੂੰ ਨਾ।
ਹਾਂ, ਐ ਟਾਈਮ ਤੇ ਰਾਤੀ ਪੈ ਪੈਂਣ ਵਾਲੀਆਂ ਸੀ ਏਨੂੰ।
ਅੱਛਾ, ਕਿਉਂ ਕਿਉ ਚਲ ਠੀਕ ਐ।
ਠੀਕ।